ਹੈਲੋ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਚਾਲ
ਅੱਛਾ ਵਧੀਆ ਵਧੀਆ ਤੁਸੀਂ ਸੁਣਾਓ
ਹੋਰ ਕੀ
ਤੁਹਾਨੂੰ ਤੰਗ ਤੇ ਨੀ ਕਰ, ਤਾਂ ਮੈਂ
ਨਹੀਂ ਨਹੀਂ ਐਵੇਂ ਜੀ ਕੋਈ ਗੱਲ ਨੀ ਏਹ
ਹਾਂਜੀ ਹਾਂਜੀ ਮੈਂ ਵੀ ਬਸ ਕੁਛ ਨੀ ਫਰੀ ਹੋ ਗਏ ਸੀ ਬਸ ਮੌਸਮ ਦਾ ਪਤਾ ਹੀ ਨਹੀ ਚੱਲਦਾ ਕਿਸ ਲਈ ਗਰਮੀ ਹੋ ਜਾਂਦੀ ਏ ਅਤੇ ਕਿਸ ਲਈ ਉਹਦਾ ਬੱਦਲ ਵਾਲਾ ਬਣ ਜਾਂਦਾ ਆ
ਸਹੀ ਗੱਲ ਹੈ ਅੱਜ ਕੱਲ੍ਹ ਤਾਂ ਪਤਾ ਨੀ ਕਿਵੇਂ ਕਦੇ ਤਾਂ ਇੰਨੀ ਗਰਮੀ ਪੈ ਜਾਂਦੀ ਹੈ ਕਦੇ ਉਸ ਦਿਨ ਵੀ ਵੇਖਿਆ ਤੁਸੀਂ ਮੀਹ ਆ ਗਿਆ ਸਵੇਰੇ ਸਵੇਰੇ
ਹੋਰ ਕੀ ਪਹਿਲਾਂ ਮੀਂਹ ਆ ਜਾਂਦਾ ਆ ਮੀਂਹ ਹੱਟਦਾ ਆ ਤੇ ਫੇਿਰ ਇੰਨੀ ਤੇਜ਼ ਧੁੱਪ ਆ ਜਾਂਦੀ ਹੈ ਤੇ ਫੇਿਰ ਉਹ ਜਿਹੜੀ ਮੀਂਹ ਤੋਂ ਬਾਅਦ ਧੁੱਪ ਆਉਂਦੀ ਹੈ ਉਹ ਧੁੱਪ ਵੈਸੇ ਬੜੀ ਖਾਣ ਨੂੰ ਪੈਂਦੀ ਹੈ ਹੈਾ ਚੁੱਭਣ ਬੜੀ ਪੈਂਦੀ ਹੈ
ਸਹੀ ਗੱਲ ਹੈ ਇਹਦੇ ਚ ਨਾ ਫਿਰ ਬੰਦੇ ਨੂੰ ਫਿਰ ਉਹ ਹੁੰਦਾ ਨਾ ਵੈਦਰ ਇਵੇਂ ਜ ਚੇਂਜ ਹੁੰਦਾ ਪਿਆ ਤਾਂ ਉਹਦੇ ਨਾਲ ਬਿਮਾਰੀਆਂ ਵੀ ਫਿਰ ਬੰਦੇ ਨੂੰ ਲੱਗਦੀ ਏ
ਹੋਰ ਕੀ ਮਤਲਬ ਦੇਖੋ ਨਾ ਅ ਬੱਚਿਆਂ ਨੇ ਵੀ ਖੇਲਣਾ ਕਿਸੇ ਵੇਲੇ ਏਦਾਂ ਵੀ ਹੋਦਾ ਨਾ ਵੈਦਰ ਦੇ ਨਾਲ ਵੀ ਅ ਸਰਦ ਗਰਮ ਹੋ ਜਾਂਦੇ ਨੇ ਸਵੇਰ ਨੂੰ ਠੰਢ ਤੇ ਸ਼ਾਮ ਨੂੰ ਗਰਮੀ ਤੇ ਏਦਾਂ ਤਾਂ ਵੇਖੋ ਨਾ ਲੋਕ ਤੇ ਬਿਮਾਰ ਹੋਣਾ ਹੀ ਹੋਣਾ
ਉਸਨੂੰ ਪਤਾ ਨੀ ਲੱਗਦਾ ਨਾ ਕਦੇ ਮੀਂਹ ਆ ਨਾਲ ਜਾਂਦਾ ਕਦੀ ਆਂਧੀ ਆ ਜਾਂਦੀ ਈਆ ਕੁਛ ਹੋ ਜਾਂਦਾ ਏ ਹਵਾਏ ਚੱਲਣ ਲੱਗ ਜਾਂਦੀਆਂ ਨੇ
ਹੋਰ ਕੀ ਸਾਡੇ ਅੱਜ ਮੌਸਮ ਸੇਵੇਰੇ ਕਿਵੇਂ ਦਾ ਸੀ ਪਹਿਲਾਂ ਤਾਂ ਬੱਦਲ ਬਣੇ ਹਵਾ ਚੱਲੀ ਅੱਛੀ ਖਾਸੀ ਜਿਵੇਂ ਥੋੜ੍ਹਾ ਟਾਈਮ ਹੋਇਆ ਬਾਰਾਂ ਇੱਕ ਵਜੇ ਉਹ ਧੁੱਪ ਇਨੀ ਕੁ ਤੇਜ਼ ਧੁੱਪ ਦੇੇਖੋ ਨਾ ਮੌਸਮ ਮੌਸਮ ਖ਼ਰਾਬ ਉਹਦੇ ਨਾਲ ਲੋਕ ਵੀ ਬਿਮਾਰ ਇਹਦੇ ਨਾਲ ਹੀ ਉਹ ਸਰਦ ਗਰਮ ਹੋ ਜਾਂਦੇ ਨੇ ਜ਼ੁਕਾਮ ਬੱਚਿਆਂ ਨੂੰ ਲੱਗ ਜਾਂਦੇ ਨੇ ਖਾਂਸੀ ਬੁਖਾਰ ਕਿਉਂਕਿ ਮੌਸਮ ਤਾਂ ਪਤਾ ਹੀ ਨਹੀਂ ਚੱਲਦਾ ਸਾਨੂੰ ਅਸੀਂ ਜਕਦਮ ਕੱਪੜੇ ਪਾ ਲੈਣੇ ਸਾਨੂੰ ਗਰਮੀ ਲੱਗਣੀ ਅਸੀਂ ਜਗਦਮ ਲਾ ਦੇਣੇ ਤੇ ਸਾਡੇ ਸਰਦ ਗਰਮ ਹੋ ਜਾਂਦੇ ਨੇ ਤੇ ਨਾਲ ਬਿਮਾਰ ਪੈ
ਇਕਦਮ ਤੋਂ ਹੋ ਜਾਂਦੀ ਹੈ। ਨਾ ਫਿਰ
ਹਾਂਜੀ ਹਾਂਜੀ
ਤਾਂ ਉਹਦੇ ਨਾਲ ਫਿਰ ਹੋ ਹੀ ਜਾਂਦਾ ਕੀ ਪਤਾ ਹੀ ਨਹੀਂ ਲੱਗਦਾ ਕੁਛ ਕਿ ਠੰਡਾ ਖਾਓ ਕੇ ਗਰਮ ਖਾਓ, ਕੁਛ ਪਤਾ ਹੀ
ਨਾ ਬਾਹਰ, ਹਾਂਜੀ ਹਾਂਜੀ ਨਾ ਬਾਹਰ ਜਾਣ ਤੇ ਤੁਹਾਡਾ ਮਨ ਕਰਦਾ ਕਿਤੇ ਗਰਮੀ ਦੇ ਕਾਰਨ ਅਤੇ ਨਾ ਹੀ ਕੁਛ ਰਹਿੰਦਾ ਏ
ਗਰਮੀ ਚ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ ਹੈ। ਬਾਹਰ ਜਾਣ ਦਾ ਵੈਸੇ ਹੀ ਨਹੀਂ ਕੋਈ ਹਾਲ ਹੁੰਦਾ ਬਾਹਰ ਜਾਓਗੀ ਤਾਂ ਕਿੰਨਾ ਕੁ ਬਾਹਰ ਤਾਂ ਉਹ ਹੋਰ ਗਰਮੀ ਲੱਗਦੀ ਹੈ। ਸਗੋਂ ਘਰ ਤਾਂ ਫਿਰ ਵੀ ਬੰਦੇ ਨੂੰ ਥੋੜ੍ਹਾ ਬਹੁਤ ਸਹੀ ਲੱਗਦਾ ਹੈ।
ਹਾਂਜੀ ਹਾਂਜੀ ਤੁਹਾਡੇ ਕਿਵੇਂ ਦਾ ਮੌਸਮ ਸੀ। ਉਥ ਅੱਜ ਗਰਮੀ ਕਿ ਥੋੜਾ ਝਾੜਾਂ ਦਾ ਮੌਸਮ ਸੀ?
ਨਹੀਂ ਗਰਮੀ ਹੈ। ਇੱਥੇ ਤਾਂ।
ਅੱਛਾ। ਗਰਮੀ ਪੈ ਰਹੀ ਹੈ। ਮ ਤਾਂ ਡੈਰ, ਹਾਂ ਦੇਖੋ ਨਾ ਪਹਿਲੇ ਪਤਾ ਤੇ ਅਜ ਹੁਣ ਪਿੱਛੇ ਕੁ ਮਹੀਨੇ ਬਾਰਿਸ਼ਾਂ ਪਈਆਂ ਨੇ ਓਲੇ ਵੀ ਪਏ ਨੇ ਹਨਾ। ਆਂਦੀ ਤੂਫਾਨ ਵੀ ਕਿੰਨੇ ਵਲੇ
ਪਤਾ ਕੀ ਹੁੰਦਾ ਇਹ ਵੈਦਰ ਚੇਂਜ ਨਾਲ ਦੇਖੋ ਫਿਰ ਸਾਡੀ ਫਸਲਾਂ ਵੀ ਖ਼ਰਾਬ ਹੁੰਦੀਆਂ ਨੇ ਫਸਲਾਂ ਖਰਾਬ ਹੋਣਗੀਆਂ, ਤਾਂ ਫਿਰ ਮਹਿੰਗਾਈ ਵੀ ਵਧ
ਮਹਿੰਗਾਈ ਵੀ ਵੱਧੇਗੀ ਹਾਂਜੀ। ਨਹੀਂ ਉਹ ਤਾਂ ਗੱਲ ਹੈਗੀ ਆ ਮਤਲਬ ਇਹ ਸੁਣਨ ਚ ਆਇਆ ਸੀ। ਇਹ ਕੀ ਹੈ, ਜਿਹੜੀ ਬਾਰਿਸ਼ਾਂ ਹੋਈਆਂ ਸੀ ਨਾ ਬੱਦਲ ਆਏ ਸੀ ਤੂਫਾਨ ਆਏ ਨੇ ਓਲੇ ਪਵੇ ਕਹਿੰਦੇ ਆ ਸਾਰੇ ਨਾ ਆਰਟੀਫਿਸ਼ਲ ਕੀ ਕਰਵਾਏ ਸੀ।
ਪਰ ਆਰਟੀਫਿਸ਼ਅਲ ਤਾਂ ਨਹੀਂ ਹੋਣਗੇ, ਐਵੇਂ ਜੋ ਕਿਉਂ ਨਹੀਂ, ਉਹ ਕਹਿ ਰਹੇ ਸੀ ਕਿ ਐਵੇਂ ਮਤਲਬ ਪਹਿਲਾਂ ਕਹਿ ਰਹੇ ਸੀ ਕਿ ਮਤਲਬ ਐਵੇਂ ਬਾਰਿਸ਼ ਉਹ ਹੋਏਗਾ ਤਾਂ ਆਰਟੀਫਿਸ਼ਲ ਗਵੌਰਮੈਂਟ ਕਰਾਏਗੀ ਬਾਰਿਸ਼ ਬਾਰ ਇੰਨੀ ਗਰਮੀ ਪਏਗੀ ਤਾਂ, ਬਟ ਇਹ ਤਾਂ ਨੈਚੁਰਲੀ ਕੀ, ਬਟ ਇਹਦੇ ਨਾਲ ਮਤਲਬ ਸਾਈਡ ਇਫੈਕਟ ਕਿੰਨੇ ਹੁੰਦੇ ਨੇ ਤਾਂ
ਹਾਂ ਹਾਂ ਨਹੀਂ, ਜਿਹੜੇ ਤੇ ਹਾਂਜੀ ਹਾਂਜੀ।
ਸ਼ਿਮਲਾ ਲੈਂਦੀ ਉਹ ਦੱਸਦੀ ਪਈ ਸੀ ਕਹਿੰਦੀ ਉਹ ਉਹਨਾਂ ਦੇ ਸੇਬ ਦੇ ਖੇਤ ਵਗੈਰਾ ਨੇ ਕਹਿੰਦੇ ਬਾਰਿਸ਼ ਆ ਜਾਂਦੀ ਹੈ ਨਾ ਤਾਂ ਸਾਡੀ ਫਸਲਾਂ ਖ਼ਰਾਬ ਹੋ ਜਾਂਦੀਆਂ ਤਾਂ ਕਰਕੇ ਤਾਂ ਫਿਰ ਸੇਬ ਮਹਿੰਗਾ ਹੋ ਜਾਂਦਾ
ਹਮ ਇਹ ਤਾਂ ਗੱਲ ਹੈਗੀ ਆ
ਤੇ ਫਸਲਾਂ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿਸਾਨੀ ਵਿੱਚ ਵੀ ਫ਼ਰਕ ਪੈਂਦਾ ਹੀ ਹੈ ਇਹ ਸਭ ਚੀਜ਼ਾਂ ਨਾਲ
ਹਾਂਜੀ ਹਾਂਜੀ ਫਸਲਾਂ ਦਾ ਇਹ ਤੇ ਸਾਰਾ ਹੈਗਾ ਨੁਕਸਾਨ ਹੋ ਜਾਂਦੀਆਂ ਨੇ ਸਾਡੀਆਂ ਬਰਬਾਦ ਹੋ ਜਾਂਦੀਆਂ ਨੇ ਫਿਰ ਦੁੱਖ ਵੀ ਤਾਂ ਲੱਗਦਾ ਹੈ ਨਾ ਵੈਸੇ ਤਾਂ ਇਹ ਤੇ ਅਪ੍ਰੈਲ ਮਹੀਨੇ ਹੀ ਹੁੰਦਾ ਹਨੇਰੀ ਤੂਫਾਨ ਵਾਲੇ ਮੌਸਮ ਕਿਉਂਕਿ ਉਦੋਂ ਹੀ ਸਾਡੀੀਆਂ ਫਸਲਾਂ ਕਟੋਉਣੀਆਂ ਹੁੰਦੀਆਂ ਨੇ ਬਟ ਉਸ ਤੋਂ ਬਾਅਦ ਤੇ ਜ ਵਿੱਚ ਇਸ ਤਰ੍ਹਾਂ ਬਾਰਿਸ਼ਾਂ ਆ ਜਾਣ ਤੂਫਾਨ ਆ ਜਾਣ ਉਹ ਚ ਤਾਂ ਨੁਕਸਾਨ ਹੈਗਾ ਹੈਗਾ ਉਹ ਸਾਡਾ ਹੀ ਨੁਕਸਾਨ ਹੈਗਾ ਉਹ
ਉਹ ਤਾਂ ਹੈ ਪਰ ਮਹਿੰਗਾਈ ਵੀ ਤਾਂ ਕਿੰਨੀ ਹੋ ਜਾਂਦੀ ਹੈ ਜ ਫਸਲ ਖ਼ਰਾਬ ਹੋ ਜਾਣਗੀਆਂ ਜਿੱਥੋਂ ਆਉਣੀ ਆ ਸਾਰਾ ਕੁਛ ਹੋਣਾ
ਹਮ ਉਹ ਤਾਂ ਗੱਲ ਹੈਗੀ ਆ ਹਾਂਜੀ ਉਹ ਵੀ ਉਹ ਵੀ ਚੀਜ਼ ਫ਼ਰਕ ਪੈਂਦਾ ਕੁਛ ਆਪਣੇ ਤੇ ਵੀ ਅਸਰ ਪੈਂਦਾ ਹੈ
ਹਾਂ, ਲੋਕਾਂ ਦੀ ਸਿਹਤ ਵੀ ਜੇ ਖ਼ਰਾਬ ਹੁੰਦੀ ਹੈ ਨਾ, ਇਹਦੇ ਨਾਲ।
ਹਾਂਜੀ, ਲੋਕਾਂ ਦੀਆਂ ਵੀ ਸਿਹਤਾਂ ਖ਼ਰਾਬ। ਆਪ ਦੀਆਂ ਵੀ ਹੋ ਜਾਂਦੀਆਂ ਨੇ। ਪਤਾ ਨਹੀਂ ਚੱਲਦਾ, ਖਾਣਾ ਕੀ ਹੈ? ਕਰਨਾ ਕੀ ਹੈ?
ਸਹੀ ਗੱਲ ਹੈ। ਬੱਚਿਆਂ ਦਾ ਵੀ ਤਾਂ ਹੋ ਜਾਂਦਾ ਨਾ। ਫਿਰ ਬੱਚਿਆਂ ਨੂੰ ਵੀ ਜ਼ਿਆਦਾ, ਜਿਹੜੇ ਕੋਈ ਛੋਟੇ ਬੱਚੇ ਹੁੰਦੇ ਨੇ ਜਿਹਨਾਂ ਦੇ ਘਰ ਵਿੱਚ, ਜਾਂ ਬਜ਼ੁਰਗ ਹੁੰਦੇ ਨੇ ਉਹ ਤੇ ਉਹਨਾਂ ਨੂੰ ਵੀ ਫ਼ਰਕ ਪੈ ਹੀ ਜਾਂਦਾ ਇਨ ਸਭ ਚੀਜ਼ਾਂ ਦਾ
ਹਾਂਜੀ-ਹਾਂਜੀ। ਉਹ ਤਾਂ ਗੱਲ ਹੈਗੀ ਆ। ਹੈ ਕਿ ਬੱਚੇ ਤਾਂ ਮੁੜ ਦੇ ਨੀ ਹੈਗੇ। ਉਹਨਾਂ ਨੂੰ ਅਸੀਂ ਜਿੰਨਾ ਕਹਿੰਦੇ ਹਾਂ, ਬੱਚੇ ਤਾਂ ਉਹ ਤੇ ਫੋਲੋ ਹੀ ਨਹੀਂ ਕਰਦੇ। ਉਹਨਾਂ ਨੂੰ ਬਸ ਐ ਆਉਂਦਾ ਕੋਈ ਨੀ ਦਸ ਮਿੰਟ ਸੁਣ ਲੈ ਬਾਅਦ ਚ ਉਹੀ ਕੰਮ ਕਰਨੇ ਆ। ਜਿਵੇਂ ਸ਼ਾਮ ਨੂੰ ਵੀ ਬੱਚੇ ਕਿਵੇਂ ਖ ਖੇਲ ਕੇ ਆਉਂਦੇ ਨੇ ਪਸੀਨਾ ਪਸੀਨ ਹੂਨੇ ਆ। ਆ ਕੇ ਸ਼ਰਟ ਲਾਈ
ਇਕ ਦਮ ਤੋਂ ਏ ਸੀ ਦੇ ਅੱਗੇ ਬਹਿ ਜਾਂਦੇ ਨੇ ਪਰ ਵਈ ਉਹੀ ਐ ਨਾ ਕਿ ਆਪਾਂ ਵੀ ਕੀ ਕਰ ਸਕ ਸਕਦੇ ਆ, ਬੱਚੇ ਸੁਣਦੇ ਤਾਂ ਹਾ ਨੀ ਅੱਜ-ਕੱਲ ਦੇ। ਟਾਈਮ ਚ, ਤੁਹਾਨੂੰ ਵੀ ਪਤਾ ਹੀ ਹੈ। ਆਪਾਂ ਜਿੰਨਾ ਮਰਜੀ ਬੋਲ ਲਈਏ ਉਹਨਾਂ ਨੇ ਕਰਨੀ ਤਾਂ ਆਪਦੀ ਮਰਜ਼ੀ ਹੁੰਦੀ ਹੈ।
ਅੱਜ-ਕੱਲ ਨਾ ਟਾਈਮ ਵੀ ਨੀ ਹੈਗਾ ਬੱਚਿਆਂ ਨੂੰ ਸਮਝਾਉਣ ਦਾ ਅੱਜ-ਕੱਲ੍ਹ ਬੱਚੇ ਬੋਲਦੇ ਨੇ ਤੁਸੀਂ ਨੀ ਕੁਝ ਬੋਲੋ, ਅਸੀਂ ਤੁਹਾਨੂੰ ਦੱਸਦਾਂਗੇ।
ਸਹੀ ਗੱਲ ਐ ਬਿਲਕੁਲ ਤੁਹਾਡੀ ਇਹ ਤਾਂ ਔਰ ਕਹਿ-ਕਹਿ ਕੇ ਵੀ ਕੋਈ ਫਾਇਦਾ ਨੀ ਹੁੰਦਾ ਨਾ। ਬੱਚੇ, ਜਿਹੜੇ ਬੱਚੇ ਕਹਿਣਾ ਮੰਨੇ, ਉਹਨਾਂ ਨੂੰ ਤਾਂ ਬੰਦਾ ਬੋਲੇ ਵੀ।
ਹਾਂਜੀ-ਹਾਂਜੀ।
ਪਰ ਇਹਦੇ ਨਾਲ ਬਈ ਉਹੀ ਹੈ ਨਾ ਕਿ ਆਪਾਂ ਸਮਝਾਣਾ ਤਾਂ ਪੈਂਦਾ ਹੀ ਹੈ ਫਿਰ ਵੀ ਸਾਡਾ ਤਾਂ
ਫਰਜ਼ ਏ ਦੇਖੋ, ਅਸੀਂ ਨੀ ਸਮਝਾਵਾਂਗੇ ਤੇ ਫਿਰ ਕੌਣ ਸਮਝਾਏਗਾ। ਫਰਜ਼ ਤੇ ਸਾਡਾ ਹੀ ਹੈ ਨਾ ਸਮਝਾਣਾ।
ਪਰ ਇਵੇਂ ਨਾ, ਗੌਰਮੈਂਟ ਨੂੰ ਵੀ ਜਿਵੇਂ ਦੁਨੀਆਂ ਨੂੰ ਲੋਕਾਂ ਨੂੰ ਦੱਸਣਾ ਪੈਣਾ ਹੀ ਹੈ। ਸਬਜ਼ੀ ਜਾਲੀ ਜਿਵੇਂ ਕੈਂਪ-ਕੁੰਪ ਲਾਇਣ
ਹੂੰ- ਹੂੰ, ਹਾਂਜੀ-ਹਾਂਜੀ। ਅਵੇਅਰ ਕਰਨ ਲੋਕਾਂ ਨੂੰ ਕਿ ਕਿਸ ਤਰ੍ਹਾਂ ਹੋਏਗਾ ਕਿਸ ਤਰ੍ਹਾਂ ਹੈ ਜਿਵੇਂ ਸਾਨੂੰ ਨੀ ਪਤਾ ਲੱਗਦਾ ਨਾ ਦੇਖੋ ਅਚਾਨਕ ਹੀ ਮਤਲਬ ਗਰਮੀ ਹੁੰਦੀ ਹੈ, ਅਚਾਨਕ ਹੀ ਬਾਰਿਸ਼ ਆ ਜਾਂਦੀ ਹੈ, ਉਹ ਆਉਂਦੀ ਵੀ ਫੇਰ ਇਨੀ ਤੇਜ਼ ਅੱਛੀ ਖਾਸੀ ਆਂਦੀ ਏ ਫੇਰ ਹਵਾ ਠੰਡੀ- ਠੰਡੀ ਚੱਲਣ ਲੱਗ ਜਾਂਦੀ ਏ ਤੇ ਦੁਪਹਿਰ ਦੇ ਵਿੱਚ ਉਹੀ ਗਰਮੀ ਹੋਣ ਲੱਗ ਜਾਂਦੀ ਏ ਲੂ ਚੱਲਣ ਲੱਗ ਜਾਂਦੀ ਹੈ।
ਸਹੀ ਗੱਲ ਹੈ, ਪਰ ਉਹੀ ਹੈ ਨਾ ਗੌਰਮੈਂਟ ਨੂੰ ਵੀ ਤਾਂ ਦੱਸੂਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ, ਇਹ ਸਭ ਚੀਜ਼ਾਂ ਨੂੰ ਆਪਸ ਚ ਜਿਵੇਂ ਸੁਸਾਇਟੀ ਚ ਅਸੀਂ ਰਹਿੰਣੇ ਆਂ। ਸੁਸਾਇਟੀ ਵਾਲੇ ਆਪਸ ਚ ਮਿਲ ਕੇ ਕੋਈ ਕੈਂਪ- ਕੁੰਪ ਲਾਣ ਜਾਂ ਲੋਕਾਂ ਨੂੰ ਇਹ ਬਾਰੇ ਵਿੱਚ ਦੱਸਣ ਦ ਹੁੰਦੇ ਨੇ ਉਹਨਾਂ ਨੂੰ ਦੱਸਣ ਕਿ ਇਹਦੇ ਵਿਚ ਮੌਸਮ ਚ ਕੀ ਕਰਨਾ ਚਾਹੀਦਾ ਤ ਕਿਵੇਂ ਕਿਵੇਂ ਰਹਿਣਾ ਚਾਹੀਦਾ ਹੈ, ਕੁਛ ਵੀ ਆ ਕਿਵੇਂ ਡਾਇਟ ਲੈਣੀ ਜਾ ਕੁਛ ਵੀ ਕਰਨਾ।
ਹਾਂਜੀ ਉਹ ਤਾਂ ਗੱਲ ਹੈਗੀ ਆ ਜਿਵੇਂ ਦੇਖੋ ਨਾ ਜਿਵੇਂ ਅਚਾਨਕ ਸਾਨੂੰ ਨੀ ਪਤਾ ਲੱਗਦਾ ਹਨਾ, ਮੌਸਮ ਕਿਹੋ ਜਿਹਾ ਹੁੰਦਾ ਆ ਕਿਵੇਂ ਬਦਲ ਲੈਂਦਾ ਆ ਹਨਾ, ਠ ਗਰਮੀ ਹੁੰਦੀ ਹੈ ਠੰਡ ਹੋ ਜਾਂਦੀ ਹੈ, ਹਵਾ ਚੱਲਣ ਲੱਗ ਜਾਂਦੀ ਇਹਦੇ ਨਾਲ ਦੇਖੋ ਉਹ ਨਾ ਬਿਮਾਰ ਵੀ ਪੈ ਰਹੇ ਨੇ ਠੀਕ ਹੈ, ਜ਼ੁਕਾਮ ਇਹਦੇ ਨਾਲ ਖਾਂ ਸੀ ਵੱਖਰੀ ਲੱਗ ਜਾਂਦੀ ਹੈ ਉਹ ਵੀ ਤਾਂ ਗੱਲ ਨੀ ਨਾ ਸਹੀ ਹੈਗੀ।
ਉਹੀ ਤਾਂ ਮੈਂ ਕਹਿ ਰ ਫਿਰ ਲੋਕਾਂ ਨੂੰ ਦੱਸਣਗੇ ਆਪਾਂ ਆਪਸ ਚ ਗੱਲ ਕਰਾਂਗੇ ਇੱਕ ਦੂਜੇ ਨਾਲ ਤਾਂ ਹੀ ਪਤਾ ਲੱਗਣਾ ਇਨ ਸਭ ਚੀਜ਼ਾਂ ਬਾਰੇ।
ਹਾਂਜੀ, ਦੇਖੋ ਨਾ ਇਹਦੇ ਨਾਲ ਆਪ ਦੇਖੋ ਜਿਵੇਂ ਮੌਸਮ ਵਗੈਰਾ ਜਿਵੇਂ ਖ਼ਰਾਬ ਹੋ ਜਾਂਦੇ ਹਨਾ, ਜਿਵੇਂ ਬੱਦਲ ਵਾਲਾ ਮੌਸਮ ਹੋ ਜਾਂਦਾ। ਕੁਛ ਹੋ ਜਾਂਦਾ ਆ ਫਿਰ ਬੰਦੇ ਥੋੜ੍ਹੇ ਰੂਟੀਨ ਵੀ ਖ਼ਰਾਬ ਹੋ ਜਾਂਦੀ ਹੈ ਸਵੇਰੇ ਉੱਠਣ ਦੀ ਸਾਰਾ ਸ਼ਡਿਊਲ ਖਰਾਬ ਹੋ ਦ ਨੈ ਹੁਣ ਜਿਵੇਂ ਆਪਾਂ ਜਾਣਾ ਹੁੰਦਾ ਸਵੇਰੇ ਕੰਮ ਤੇ ਜਾਣਾ ਹੁੰਦਾ ਸਾਡਾ ਉਹ ਰੁਕ ਜਾਂਦਾ ਆ। ਜਿਵੇਂ ਤੁਸੀਂ ਅੱਠ ਵਜੇ ਨਿਕਲਣਾ ਹੁੰਦਾ। ਬਾਰਿਸ਼ ਦੇ ਕਾਰਨ ਇੰਨੀ ਤੇਜ਼ ਮੀਂਹ ਦੇ ਵਿੱਚ ਕਿਵੇਂ ਬਾਹਰ ਨਿਕਲਣਾ ਆ।
ਹੂੰ, ਹੂੰ
ਜੇ ਉਹ ਵੀ ਬਾਅਦ ਚੋਂ ਫਿਰ
ਉਹ ਤਾਂ ਹੈ ਈ ਦੇਖੋ, ਬੱਚਿਆਂ ਨੇ ਵੀ ਜਾਣਾ ਸਕੂਲ ਜਾਣਾ ਜਾਂ ਕਿਸੇ ਬਜ਼ੁਰਗ ਨੇ ਕਦੇ ਕਿੱਥੇ ਜਾਣਾ ਹੁੰਦਾ ਜਾਂ ਕੁਛ ਹੁੰਦਾ ਐ, ਬਥੇਰੇ ਕੰਮ ਹੁੰਦੇ ਨੇ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਆ
ਐਵੇਂ ਚੇਂਜ ਹੁੰਦਾ ਰਹੇਗਾ ਤਾਂ ਲੋਕ ਬਿਮਾਰ ਵੀ ਪਵਣਗੇ ਸਭ ਕੁਛ ਹੋਏਗਾ
ਹਾਂਜੀ ਹਾਂਜੀ। ਉਹ ਤਾਂ ਗੱਲ ਹੈਗੀ ਆ ਤੁਹਾਡੀ ਸਹੀ ਚਲੋ ਜਿੱਥੇ ਜਿਹੜਾ ਕੰਮ ਤਾਂ ਜਰੂਰੀ ਆ ਤਾਂ ਸਾਨੂੰ ਕਰਨਾ ਹੀ ਕਰਨਾ ਉਹ ਤਾਂ ਸਾਨੂੰ ਕਰਨਾ ਹੀ ਪੈਣਾ ਉਹ ਤੇ ਕਿਸੇ ਹੋਰ ਨੇ ਥੋੜ੍ਹੀ ਕਰਨਾ ਆ ਕੇ ਉਹ ਤਾਂ ਭਾਵੇਂ ਬਿਮਾਰ ਵੀ ਹੋਵਾਂਗੇ ਸਾਨੂੰ ਆਪਣਾ ਕੰਮ ਕਰ ਜਿਵੇਂ ਹੁਣ ਸਾਡਾ ਕੰਮ ਹੈਗਾ ਸਾਨੂੰ ਪਤਾ ਐ ਅਸੀਂ ਰਸ ਰਸੋਈ ਦਾ ਕੰਮ ਕਰ ਲਿਆ, ਹੁਣ ਜਿਹੜੇ ਭਾਂਡੇ ਪਏ ਨੇ ਉਹਨੂੰ ਮਾਂਜਣੇ ਹੈਗੇ ਨੇ, ਉਹਨੂੰ ਸਾਨੂੰ ਪਤਾ ਨਾ ਕਿ ਅਸੀਂ ਕਰਨੇ ਐ। ਕਿਸੇ ਨੇ ਨਹੀਂ ਕਰਨੇ ਆ ਕੇ। ਸਾਨੂੰ ਤੇ ਬਿਮਾਰ ਵਾਲੀ ਹਾਲਤ ਵਿੱਚ ਵੀ ਉੱਠ ਕੇ ਕਰਨਾ ਪੈਣਾ।
ਨਈਂ ਉਹ ਤਾਂ ਹੈ, ਪਰ ਪ ਦੇਖੋ ਇਹ ਤਾਂ ਹੈ ਈ, ਪਰ ਏ ਇਹ ਅਸੀਂ ਇਹ ਕਿ ਲੋਕ ਆਪਸ ਚ ਮਿਲ ਕੇ ਬੈਠਣਗੇ, ਗੱਲ ਕਰਨਗੇ ਤਾਂ ਇਹ ਕਿ ਪਤਾ ਲੱਗਦਾ ਕਿ ਮਤਲਬ ਕੀ ਕਰਨਾ ਚਾਹੀਦਾ, ਕੀ ਪ੍ਰੀਕੋਸ਼ਨ, ਕੀ ਸਾਵਧਾਨੀ ਲੈਣੀ। ਪੈਣੀ ਐ ਕਿ ਕੁਛ ਕਰਨਾ ਹੈ।
ਹਾਂਜੀ ਹਾਂਜੀ। ਦੇਖੋ ਨਾ ਹੁਣ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਜਿਵੇਂ ਹੁਣ ਜਿਵੇਂ ਬਾਰਿਸ਼ ਵਾਲੇ ਜਿਵੇਂ ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਪਿੱਛੇ ਸੁਣਨ ਚ ਸਾਨੂੰ ਆਇਆ ਸੀ ਕਿ ਜਿਹੜੀ ਬਾਰਿਸ਼ ਹੋਈਆਂ ਨੇ ਆਰਟੀਫਿਸ਼ਲ ਏ ਨਾਂ ਸਾਨੂੰ ਐ ਬਾਰਿਸ਼ ਦੇ ਵਿੱਚ ਵੈਸੇ ਤਾਂ ਬਾਹਰ ਜਾਣਾ ਨਹੀਂ ਚਾਹੀਦਾ ਹੈਨਾ! ਹੁਣ ਸਾਨੂੰ ਨਹੀਂ ਪਤਾ ਕਿਹੜੇ ਕੈਮੀਕਲ ਨੇ ਕਿਹੋ ਜਿਹੇ ਨਾਲ ਕੋਈ ਵੀ ਚੀਜ਼ ਨਾਲ ਕਰਵਾ ਰਹੇ ਨੇ ਜਾਂ ਹੋ ਰਹੀ ਐ, ਹੁਣ ਉਹਦਾ ਵੀ ਤਾਂ ਕੋਈ ਇਫੈਕਟ ਹੋਏਗਾ ਨਾ।
ਬਿਲਕੁਲ ਜੀ।
ਅਗਰ ਉਹਦੀ ਮਤਲਬ ਬਾਰਿਸ਼ ਦੀ ਬੂੰਦ ਉੱਪਰ ਪੈਣੇ ਆ ਕੁਝ ਪੈ ਕੀ ਪਤਾ ਅਸੀਂ ਬਿਮਾਰ ਹੋ ਜਿਈਏ।
ਹਾਂ ਨਹੀਂ ਕੁਛ, ਕੁਛ ਦੇਖੋ ਇਹ ਮੌਸਮ ਦਾ ਤਾਂ ਕੁਛ ਨਹੀਂ ਕਹਿ ਸਕਦੇ ਆਪਾਂ ਨਾ ਕੁਛ ਆਪਾਂ ਬੋਲ ਸਕਦੇ ਨਾ ਕੁਛ ਕਹਿ ਸਕਦੇ ਇਹ ਤਾਂ ਇਹੀ ਐ ਕਿ ਓ ਮੌਸਮ ਵਿਭਾਗ ਵਾਲੇ ਕੁਛ ਜਾਣਕਾਰੀ ਦੇਣ ਗੋਰਮੈਂਟ ਵਗੈਰਾ ਦੱਸੇ ਲੋਕਾਂ ਨੂੰ ਉਹੀ ਦੱਸ ਸਕਦੀ ਐ।
ਹਾਂਜੀ ਹਾਂਜੀ ਤਾਂ ਹੀ ਸਾਨੂੰ ਪਤਾ ਲੱਗ ਸਕਦਾ ਏਦਾਂ ਨਈਂ ਪਤਾ ਲੱਗ ਸਾਨੂੰ ਹਾਂਜੀ, ਹਾਂਜੀ, ਹਾਂਜੀ। ਹਾਂ ਜੇ ਤਾਂ ਏਦਾਂ ਦਾ ਕਰਵਾਂਦੇ ਨੇ ਕੁਛ ਹਭ੍ਹਨਾ ਜਿਵੇਂ ਆਰਟੀਫਿਸ਼ਲ ਕਰਵਾ ਰਹੇ ਆ ਕੁਛ ਕਰ ਰਹੇ ਨੇ ਇਸ ਚੀਜ਼ ਬਾਰੇ ਅਵੇਅਰ ਕਰ ਦੇਣ ਕਿ ਹਾਂ ਬਈ ਇਸ ਅਰ੍ਹਾਂ, ਇਸ ਅਰ੍ਹਾਂ ਕਰਕੇ ਥੋੜੇ ਕੁਛ ਦਿਨਾਂ ਲਈ ਮੌਸਮ ਸਾਡਾ ਖ਼ਰਾਬ ਰਹਿਣਾ ਜਿਸ ਕਾਰਨ ਤੁਸੀਂ ਥੋੜਾ ਸਤਰਕ ਰਹੋ, ਬਾਹਰ ਘੱਟ ਜਾਓ, ਬਾਰਿਸ਼ ਨਹੀਂ ਹੈਗੀ ਸਿਹਤ ਲਈ ਸਹੀ। ਇਹਦੇ ਕਰਕੇ ਬੰਦਾ ਥੋੜਾ ਹੋ ਜਾਂਦਾ ਕਿ ਹਾਂ ਬਾਈ ਮੈਨੂੰ
ਹਾਂਜੀ ਆਪਦਾ ਘਰ ਵਿੱਚ ਵੀ ਬੰਦਾ ਆਪਦਾ ਇੰਤ ਜਾਮ ਰੱਖਦਾ ਚੀਜ਼ਾਂ ਲਈ ਵੀ ਘਰ ਵਿੱਚ ਵੀ ਕਿੰਨੀ ਚੀਜ਼ਾਂ ਲੈਣੀਆਂ ਆਉਂਦੀਆਂ ਨੇ ਬੰਦੇ ਨੇ ਬੰਦੇ ਨੂੰ ਪਾਤੀ- ਪਤਾ ਹੁੰਦਾ ਹੈ, ਤਾਂ ਬੰਦਾ ਆਪਣਾ ਸਾਰਾ ਕੁਛ ਕਰਕੇ ਪਹਿਲਾਂ ਰੱਖਦਾ ਆ ਆਪਦੀ ਲਈ
ਹਾਂਜੀ-ਹਾਂਜੀ ਉਹ ਤਾਂ ਗੱਲ ਹੈਗੀ ਏ ਚਲੋ ਮੈਨੂੰ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਅਗਰ ਕੋਈ ਵੀ ਇਏਦਾਂ ਦਾ ਜਾਣਕਾਰੀ ਹੋਏਗੀ ਕੋਈ ਅਪਡੇਟ ਹੋਏਗਾ ਤੇ ਮੈਂ ਤੁਹਾਨੂੰ ਜ਼ਰੂਰ ਦੱਸ ਦੱਸਾਂਗੀ ਤੁਹਾਨੂੰ ਅਗਰ ਪਤਾ ਲੱਗੇਗਾ ਤੁਸੀਂ ਮੈਨੂੰ ਦੱਸ ਦਿਓ।
ਤੁਹਾਨੂੰ ਦੱਸ
ਹਾਂਜੀ- ਹਾਂਜੀ ਠੀਕ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ।